ਹੈਲੋ
ਹਾਂਜੀ ਸ ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਭੈਣ ਜੀ
ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਬਸ ਮੈਂ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਹੈ
ਸਾਰੇ ਠੀਕ ਠਾਕ ਮੈਂ ਕਿਹਾ ਬਹੁਤ ਦਿਨਾਂ ਬਾਅਦ ਫੋਨ ਕੀਤਾ ਬਾਹਰ ਗਏ ਹੋਏ ਸੀ
ਬਾਹਰ ਨੀ ਗਈ ਸੀ ਅਸਲ ਚ ਬੱਚਿਆਂ ਦੇ ਸਕੂਲ ਖੁੱਲਣ ਵਾਲੇ ਨੇ ਤਾਂ ਉਹੀ ਉਹਨਾਂ ਦਾ ਬੱਚਿਆ ਹੋਮਵਰਕ ਯੇ ਕਰਾਓ ਯੇ ਕਰਾਓ ਬੋਲ ਰੇ ਸਡੂਸ ਸ ਸਭ ਬਸ ਉਹਦੇ ਚ ਵੀ ਬਿਜੀ ਸੀਗੀ ਕੱਲ ਤੋਂ ਸਕੂਲ ਖੁੱਲ ਰਹੇ ਨੇ ਇੱਧਰ
ਹੈਨ ਬੱਚਿਆਂ ਦਾ
ਹਾਂਜੀ-ਹਾਂਜੀ ਉਹੀ ਤੇ ਤੁਸੀਂ ਕੀ ਕਰ ਰਹੇ
ਮੈਂ ਵੀ ਲੁਧਿਆਣੇ ਗਈ ਸੀ ਹੁਣੀ ਆਈ ਮੈਂ ਉੱਥੋਂ ਕੱਲ੍ਹ ਦੀ ਗਈ ਹੋਈ ਸੀ ਮੈਂ ਅੱਜ ਹੀ ਆਈ
ਅੱਛਾ ਕਿਸੇ ਕੰਮ ਤੋਂ ਕਿ ਘੁੰਮਣ
ਨਹੀਂ ਮੈਂ ਉੱਥੇ ਨਾ ਹੋਲਸੇਲ ਮੈਂ ਨਾ ਸੂਟ ਵਗੈਰਾ ਵੇਚਦੀ ਘਰੇ ਬੈਠ ਕੇ ਅਹ ਮੇਰੇ ਕੋਲ ਨਾ ਲੇਡੀਜ਼ ਸਲੂਨ ਦਾ ਕੰਮ ਕਰਦੀ ਨਾ ਲੇਡੀਜ਼ ਆਉਂਦੇ ਮੇਰੇ ਕੋਲ ਤਾਂ ਓ ਕੇਹਦੀ ਕਿ ਸਾਨ ਅਹ ਸਾਨੂੰ ਸੂਟ ਲੈ ਕੇ ਦੇ। ਅਸੀਂ ਤਾਂ ਗਰਮੀਆਂ ਵਿੱਚ ਜਾਇਆ ਨੀ ਜਾਂਦਾ ਧੁੱਪੇ ਧੁੱਪ ਕਰਕੇ ਤੂੰ ਈ ਲੈ ਕੇ ਆ। ਮੈਂ ਪੇਲੇ ਤੇ ਓ ਬਿਜਨਸ ਕਰਦੀ ਏ ਸੂਟਾਂ ਦਾ। ਹਾਂਜੀ ਅੰਬ ਕਦੇ ਅੰਬਰਸਰ ਤੋਂ ਲੈ ਕੇ ਆਂਦੀ ਕਦੇ ਲੁਧਿਆਣੇ ਤੋਂ ਲੈ ਕੇ ਆਈਏ। ਆਂਦੀ ਅੰਬਾਲੇ ਤੋਂ ਵੀ ਵਧੀਆ ਮਿਲਦੇ ਆ ਅੰਬਾਲੇ ਤੋਂ ਵੀ ਕਦੇ-
ਹਾਂਜੀ ਸੁਣਿਆ ਮੈਂ ਓਥੇ ਮਾਰਕੀਟ ਲੁਧਿਆਣੇ ਬੜੀ ਚੰਗੀ ਮਾਰਕੀਟ।
ਹਾਂਜੀ ਹਾਂ ਉੱਥੇ ਸਾਰਾ ਸਮਾਨ ਵਧੀਆ ਸਾਰੇਾ ਹੋਲਸੇਲ ਦੀ ਮਾਰਕੀਟ ਆ ਜ ਪੰਜਾਬੀ ਜੁੱਤੀਆਂ ਲੈ ਲਓ। ਕੋਟੀਆ ਸਵੈਟਰ ਅ ਕੋਟੀਆ ਸਵੈਟਰ ਟਰ ਲੈ ਲੋ, ਸ਼ੋਲ ਲੈ ਲੋ, ਪਰਦੇ ਆਪਣੇ ਪਰਦੇ ਵਗੈਰਾ ਸਾਰੇ ਹੋਲਸੇਲ ਤੋਂ ਮਿਲਦੇ ਆ।
ਤੇ ਤੁਸੀਂ ਸੂਟ ਲੈ ਕੇ ਆਂਦੇ ਓਥੋਂ ਦੀ ਯਾ ਹੋਰ ਵੀ ਕੁਝ ਲੈ ਕੇ ਆਂਦੇ ਓ।
ਕਦੇ ਕਦੇ ਅਸੀਂ ਚਾਦਰਾਂ ਚੂਦਰਾਂ ਵੀ ਲੈ ਕੇ ਆਂਦੇ।
ਅੱਛਾ ਵੇਚਣ ਵਸਤੇ ਜਾਂ ਫਿਰ ਆਪਣੇ ਘਰ ਵਸਤੇ
ਨਈ ਵੇਚਣ ਵਸਤੇ ਵੀ ਵਿੱਚ ਵੀ ਘਰ ਘਰੇ ਵੀ ਲੈ ਅਰ ਰ ਪਰਤਣੇ ਲੱਗ ਜਾਂਦੇ ਵਿੱਚਈ ਵੇਚਦੇ ਵਿੱਚ ਈ ਘਰੇ ਵੀ ਲੈਂਦੇ।
ਅੱਛਾ ਜੀ ਤੇ ਹੋਰ
ਫੇਰ ਸਾਰਾ ਕੁੱਝ ਮਤਲਬ ਵਧੀਆ ਮਿਲ ਜਾਂਦਾ ਓਥੇ। ਸਰਦੀਆਂ ਵਿੱਚ ਵੀ ਬੋਤ ਸਵੈਟਰ ਵਗੈਰਾ ਬੋਤ ਵਧੀਆ ਮਿਲ ਜਾਂਦੇ ਕੋਟੀਆਂ ਸਵੈਟ
ਹਾਂਜੀ ਸੁਣਿਆ ਤੇ ਹੈ ਮੈਂ ਮਿਲਦਾ ਬੋਤ ਅੱਛਾ।
ਫੇਰ ਮੇਕਅਪ ਦਾ ਸਮਾਨ ਵਗੈਰਾ ਵੀ ਵਧੀਆ ਕੰਪਨੀ ਦਾ ਮਿਲ ਜਾਂਦਾ ਵੇ। ਪਾਵਰ ਦਾ ਕਿੱਟਾ ਕੁੱਟਾ ਦਾ ਫੈਸ਼ ਸ਼ੀਅਰ ਦੀ ਕਿਤਾ ਸਾਰੇ ਹੋਲਸੇਲ ਤੋਂ ਸਮਾਨ ਮਿਲਦਾ ਏ, ਸਲੂਨ ਦਾ ਸਮਾਨ।
ਤੇ ਰੇਟ ਰੂਟ ਕਿੱਦਾਂ ਮਿਲ ਜਾਂਦੇ ਨੇ।
ਬੋਤ ਫਰਕ ਬੋਦ। ਜੇ ਤੁਸੀਂ ਸ਼ ਅਹ ਬਾਰੋਂ ਤੁਸੀਂ ਦਸ ਹਜ਼ਾਰ ਦੀ ਚੀਜ਼ ਤਾਂ ਓਥੇ ਸੱਤ ਹਜ਼ਾਰ ਦੀ ਮਿਲਣੀ।
ਤੇ ਦੱਸੋ ਬਹੁਤ ਸਈ ਏ ਫਿਰ ਤਾਂ।
ਹਾਂਜੀ ਜ ਕੱਠਾ ਸਮਾਨ ਲੈਂਣੇ ਨਾ ਫਿਰ ਡਿਸਕੋਂਟ ਮਿਲ ਜਾਂਦਾ।
ਅੱਛਾ ਅੱਛਾ
ਹਾਂ ਜਿਵੇਂ ਅਸੀ ਲੱਖ ਡੇਢ ਲੱਖ ਦਾ ਸਮਾਨ ਲੈਗੇ ਤੁਸੀ ਫੇਰ ਬੋਤ ਫਰਕ ਪੈ ਜਾਂਦਾ।
ਅੱਛਾ ਤੇ ਤੁਸੀਂ ਕਿੰਨਾ ਦਾ ਫਿਰ ਸ਼ੋਪਿੰਗ ਕਰਕੇ ਲਿਆਏ।
ਮੈਂ ਤਾਂ ਸੱਠ ਹਜ਼ਾਰ ਦਾ ਲਿੱਤਾ।
ਹੁਣ ਤੁਸੀਂ ਫਿਰ ਕਿੰਨਾ ਮਾਰਜਨ ਲਗਾਂਦੇ ਓ।
ਫੇਰ ਹੁਣ ਏ ਸਾਰਾ ਆਜੇ। ਸੈੱਟ ਕਰਨਾ ਅਸੀਂ ਮਤਲਬ ਦੇਖੋ ਦੋ ਢਾਈ ਸੌ ਦਾ ਹਰ ਕੋਈ ਕਮਾਦਾ ਈ ਕਮਾਂਦਾ।
ਓ ਤੇ ਹੈ ਨਈ ਨਈ ਵਡ ਅਗਰ ਪੰਜ ਛੇ ਹਜ਼ਾਰ ਦਾ ਸੂਟ ਤੁਸੀਂ ਪੰਜ ਸੌ ਰੁਪਇਆ ਮਾਰਜਨ ਰੱਖ
ਹਾਂਜੀ ਉਹ ਰੱਖਦੀ ਏ ਪੰਜ ਸੌ ਈ ਰੱਖਦੀ। ਹਾਂ ਹਾਂਜੀ ਜੇ ਬਾਰ ਆ ਆ ਹਜ਼ਾਰ ਰੁਪਏ ਦਾ ਸੂਟ ਏ ਤਾਂ ਫੇਰ ਅੱਠ ਸੌ ਦਾ ਲੈ ਲੋ।
ਹਾਂਜੀ
ਤੇ ਸਾਨੂੰ,
ਨਈ ਮਾਰਕੀਟ, ਤੋਂ ਦੇਖ ਲਿਆ ਕਰੋ, ਨਾ ਮਾਰਕੀਟ ਦੇ ਰੇਟ ਦੇਖਿਆ ਕਰੋ, ਜਾਂ ਮਾਰਕੀਟ ਤੇ ਜਿੰਨੇ ਮਿਲਦੇ ਬਸ ਓਤੋਂ ਘੱਟ ਰੱਖਿਆ ਕਰੋ। ਤੇ ਬੰਦਾ ਕਸਟਮਰ ਨੂੰ ਕੈ ਸਕਦਾ, ਕਿ ਬਈਂ ਤਾਨੂੰ ਮਾਰਕੀਟ' ਚ ਏ ਕੱਪੜਾ ਏਨਾਂ ਦਾ ਮਿਲ ਰਿਆ।
ਹਾਂਜੀ ਹੂੰ ਹੁਣ ਦੇਖੋ ਔ ਹੁਣ ਆ ਆਪਾਂ ਪਿੰਡਾਂ ਵਿੱਚ ਕੰਮ ਕਰੀਏ, ਜਿਵੇਂ ਗਾਓ ਖੇਰੇ ਵਿੱਚ ਕੰਮ ਕਰੀਏ ਨਾ। ਫੇਰ ਓਦੇ ਵਿੱਚ ਨਾ ਥੋੜਾ ਬੋਤਾ ਵੱਧ ਵੀ ਲੈਣਾ ਚਾਈਦਾ, ਔ ਕਿਉਂ ਲੈਣਾ ਮੈਂ ਤਾਨੂੰ ਸਮਝਾਉਂਦੀ, ਉਹ ਜੇ ਆਪਾਂ ਲੋਕ ਗੱਡਿਆਂ ਵਿੱਚ ਤੇਲ ਪੁਆ ਅੱਜ ਕੱਲ੍ਹ ਪੈਟਰੋਲ ਕਿੰਨਾ ਮਹਿੰਗਾ ਹੈ, ਪੈਟਰੋਲ ਤੇਲ ਪਾ ਕੇ ਬਾਜ਼ਾਰ ਵਿੱਚ ਜਾਂਦੇ, ਘੁੰਮ ਫਿਰ ਕੇ ਇੰਨਾ ਖਰਚਾ ਕਰਕੇ ਆਉਂਦੇ ਉਹਨਾਂ ਨੂੰ ਕਿੰਨਾ ਮਹਿੰਗਾ ਪੈ ਜਾਂਦਾ, ਉਹੀ ਚੀਜ਼ ਉਹਨਾਂ ਨੂੰ ਪਿੰਡ ਵਿੱਚ ਮਿਲ ਮਿਲਦੀ ਆ ਉਹ ਚੰ ਚੰਗੀ ਗੱਲ ਆ।
ਉਹ ਤੇ ਹੈ, ਹਾਂ ਹੋਰ ਕੀ ਬੰਦੇ ਨਾ ਬਈ ਕਿਰਾਇਆ ਨਹੀਂ ਲੱਗ ਰਿਹਾ ਜਾਣ ਚ ਟਾਈਮ ਨੀ ਖ਼ਰਾਬ ਹੋ ਰਿਹਾ, ਤੇ ਤੁੁੱਪੇ ਉਹਨਾ ਨੂੰ ਪਰੇਸ਼ਾਨ ਪਰੇਸ਼ਾਨ ਨਹੀਂ ਹੋਣਾ ਪੈਜੇ।
ਖਾਣੇ ਪੀਣੇ ਵਿੱਚ ਵੀ ਅਹ ਔ ਜਾਂਦਾ ਖਰਚਾ ਆ ਜਾਂਦਾ।
ਹੋਰ ਕਿ ਉਹ ਤੇ ਹੈ ਹੀ ਹੈ, ਪਾਣੀ ਪੂਣੀ ਦਾ ਹੀ ਇਨਾ ਲੱਗ ਜਾਂਦਾ ਉਹਨਾਂ ਨੂੰ ਤੇ। ਬੰਦਾ ਕੀ ਕਰੇ ਫਿਰ ਨਹੀਂ-ਨਹੀਂ ਉਹ ਤੇ ਹੈ, ਸਹੀ ਹੈ। ਆਪਣਾ ਕੰਮ ਵੀ ਦੇਖੋ, ਆਪ ਆਪਾਂ ਅਸੀਂ ਮੈ ਮੇਨਤ ਕਰੀਏ ਜਾ ਕੇ ਤੇ ਚਾਰ ਪੈਸੇ ਨਾ ਬਚਣ ਅਤੇ ਫਿਰ ਕੀ ਫੈਦਾ ਓਦਾ, ਕੋਈ ਫੈਦਾ ਈ ਨਈ ਐ।
ਓਈ ਨਾ ਹੁਣ ਸ਼ੋਰੂਮ ਵਾਲੇ ਵੱਡੇ ਕਿਵੇਂ ਬਣੇ ਆ। ਓ ਫ ਪੈਲੇ ਛੋਟੇ ਕੰਮਾਂ ਤੋਂ 'ਚ ਈ ਸਟਾਰਟ ਹੋਏ ਸੀ।
ਉਹ ਤੇ ਹੈ।
ਹੂੰ, ਫੇਰੀਆਂ ਫੂਰੀਆਂ ਤੇ ਸਾਈਕਲਾਂ ਤੇ ਵੇਚਦੇ ਹੁੰਦੇ ਸੀ, ਕੱਪੜੇ ਸੂਟ- ਸਾਟ। ਫਿਰ ਉਹ ਹੌਲੀ, ਹੌਲੀ ਕਰਕੇ ਉਹਨਾਂ ਨੇ ਸ਼ੋ-ਰੂਮ ਸ਼ੋ-ਰੂਮ ਪਾ ਲਿਤੇ।
ਨਹੀਂ ਏਦਾਂ ਹੀ ਏ ਅਸੀਂ ਸ਼ੋਰੂਮ ਕੀ ਪਾਣਾ ਹੈ, ਬਈ ਸਾਨੂੰ ਤੇ ਘਰੋਂ ਤੋਂ ਹੀ ਫੁਰਸਤ ਨਹੀ, ਲੇਕਿਨ ਇਹ ਕਿ ਚਲੋ ਖਾਲੀ ਟਾਈਮ ਤੇ ਆਪਣਾ ਇਹ ਵੀ ਕੰਮ ਕਰਦੇ ਰਹੋ ਚਾਰ ਪੈਸੇ
ਨਹੀਂ ਵਧੀਆ, ਜਿਵੇਂ ਆਪਣਾ ਬਿਜਨਸ ਕਰਨਾ ਹੋਵੇ, ਉਹਨਾਂ ਦੇ ਵਾਸਤੇ ਵਧੀਆ ਏ।
ਉਹੀ-ੳਹੀ ਨਹੀਂ ਤੇ ਹੋਲਸੇਲ ਤੋਂ ਲਿਆਣਾ ਈ ਵਧੀਆ ਰਹਿੰਦਾ ਬ ਰਿਟੇਲ ਤੋਂ ਲਿਆਉਗੇ। ਹਾਂਜੀ, ਹਾਂਜੀ ਤੇ ਸੂਟਾਂ ਦੇ ਨਾਲ ਹੋਰ
ਆਪਣੇ ਬੱਚੇ ਬਿਜਨਸ ਖੋਲ ਕੇ ਤਾਂ ਬਿਠਾ, ਸਕਦੇ ਬੱਚਿਆਂ ਨੂੰ।
ਹਾਂਜੀ ਉਹ ਤੇ ਹੈ, ਬਈ ਬਾਹਰ ਜਾ ਕੇ ਨੌਕਰੀਆਂ ਕਰਨੀਆਂ ਵੀ ਕਿਹੜੀ ਸੌਖੀਆਂ ਨੇ।
ਜੇ, ਜੇ ਆਪਾਂ ਕਰਾਂਗੇ ਤਾਂ ਆਪਣੇ ਬੱਚੇ ਸਿੱਖੇਗੇ ਜੇ ਆਪਾਂ ਆਪਾਂ ਸਹੀ ਕੰਮ ਕਰਾਂਗੇ, ਤਾਂ ਸਹੀ ਸਿੱਖੇਗੇ ਜੇ ਗ਼ਲਤ ਕੰਮ ਕਰਾਂਗੇ ਤਾਂ ਗ਼ਲਤ ਹੀ ਸਿੱਖੇਗੇ।
ਨਹੀਂ ਬੱਚੇ ਅੱਜ-ਕੱਲ੍ਹ ਦੇ ਸਮਾਰਟ ਹੈਗੇ ਨੇ ਜੇ ਤੇ ਖੈਰ ਵਧੀਆ ਸਾਡੇ ਤੋਂ ਵੀ ਜ਼ਿਆਦਾ ਉਹਨਾਂ ਨੂੰ ਕਹੋ ਨੌਲੇਜ ਹੈਗੀ ਏ, ਸਾਨੂੰ ਨੀ ਕਈ ਚੀਜ਼ਾਂ ਪਤਾ ਹੁੰਦਿਆਂ ਜੋ ਬੱਚਿਆਂ ਨੂੰ
ਪੈਸਾ ਕਿਵੇਂ ਬਣਾਉਣਾ ਪੈਸਾ ਕਿਵੇਂ ਅ ਜਮਾ ਕਰਨਾ ਬੈਂਕ ਵਿੱਚ ਕਿਵੇਂ, ਉਹ ਬਚਾਉਣਾ ਪੈਸਾ ਸਾਰਾ ਉਹ ਤਾਂ ਬੱਚੇ ਨੂੰ ਇੰਨਾ ਨੀ ਪਤਾ ਲੱਗਦਾ। ਹੁਣ ਮੈਨੂੰ ਦੇਖ-ਦੇਖ ਕੇ ਮੇਰੇ ਬੱਚੇ ਨੂੰ ਦੇਖ ਪਤਾ ਲੱਗਦਾ, ਪਾਇਆ ਕਿ ਇੰਨੀ ਬੱਚਤ ਹੁੰਦੀ ਆ, ਇੰਨਾ ਫਾਇਦਾ ਹੁੰਦਾ ਇੰਨਾ ਉਹ ਹਿਸਾਬ ਨਾਲ ਨਾ ਖਰਚਾ ਵੀ ਫਿਰ ਬੱਚਾ ਨੀ ਕਰਦਾ ਆ ਤੇ ਬੱਚੇ ਨੂੰ ਲਾਲਚ ਆ ਜਾਂਦਾ, ਕਿ ਆਪਾਂ ਪੈਸਾ ਜੋੜੀਏ।
ਉਹੀ ਉਹੀ ਨਾ ਢਿੱਡ ਚ ਦੇਖੋ, ਕੌਣ ਸਿੱਖ ਆਦਾ ਸਭ ਕੁੱਝ ਦੁਨੀਆਂਦਾਰੀ ਚ ਆ ਕੇ ਸਿੱਖਦਾ ਬੰਦਾ। ਕਰਦੇ ਚਲੇ ਜਾਂਦਾ ਏ, ਤੇ ਬਸ ਆਈ ਜਾਂਦੀਆਂ ਨੇ ਚੀਜ਼ਾਂ।
ਕਾਫ਼ੀ ਦੇਖ ਮਾਂ ਪਿਓ ਧਿਆਨ ਨੀ ਦਿੰਦੇ, ਬ ਔ ਵਿਗੜੇ ਹੋਏ ਬੱਚੇ ਵੀ ਬਹੁਤ ਦੇਖੇ ਮੈਨੇ।
ਉਹ ਤੇ ਹਵਾ ਹੀ ਅੱਜ-ਕੱਲ ਏਦਾਂ ਦੀ ਚੱਲ ਰਹੀ ਤੇ ਤੁਸੀਂ ਉਹਨੂੰ ਕਰਕੇ ਲਓਗੇ। ਨਹੀਂ-ਨਹੀ ਅਸੀਂ ਤਾਂ ਖੁਦ ਹੀ ਮਿਡਲ ਕਲਾਸ ਹੈਗੇ, ਹਾਂ ਸਾਡੇ ਬੱਚੇ ਕੀ ਹੀ ਐਸ਼ ਕਰਨਗੇ। ਉਹ ਤੇ ਦੇਖਦੇ ਆ ਵੀ ਸਾਨੂੰ ਜੂਝਦੇ ਹੋਏ ਕਿ
ਚਲ ਮਾਂ ਪਿਓ ਨੂੰ ਬਿ ਨਾ ਕੰਮ ਕਰਦਾ ਨਾ ਹੋਵੇ, ਮਾਂ ਪਿਓ ਨੂੰ ਡਿਮਾਂਡਾਂ ਦੇਣ ਦੇ ਡਿਮਾਂਡ ਆਏ ਹੋਂਦੀ ਤੇ ਸਾਨੂੰ ਮੈਨੂੰ ਔਦਰ ਡੇਢ ਲੱਖ ਦਾ ਆਈਫੋਨ ਦੌ, ਕੰਮ ਤੂੰ ਬਿਲਕੁਲ ਇੱਕ ਦੱਸ ਪੰਜੀ ਦਸ ਰੁਪਏ ਦਾ ਕੰਮ ਨਾ ਕਰੇ ਬੱਚਾ ਉਹਨੂੰ ਮਾਂ ਪਿਓ ਆਈਫੋਨ ਲੈ ਕੇ ਦਿੰਦਾ, ਉਹ ਜਿਹੀ ਗ਼ਲਤ ਗੱਲ ਆ ਨਾ
ਕੋਲ ਹੈਗੇ ਉਹ ਲਿਆ ਦੇਣਗੇ, ਸਾਡੇ ਵਰਗਿਆਂ ਕੋਲ ਹੈ ਹੀ ਨਹੀ ਤੇ ਲੈ ਕੇ ਕੀ ਦੇਣਾ ਅਸੀ ਤੇ ਕਹਿੰਦੇ ਬਈ ਕਮਾਓ, ਤੇ ਆਪਣੇ ਸ਼ੌਕ ਪੂਰੇ ਕਰੋ ਸਿੱਧੀ ਜਿਹੀ ਗੱਲ ਹੈ
ਹੂੰ, ਇਹ ਸਭ ਤੋਂ ਵਧੀਆ ਗੱਲ ਆ ਹੁਣ ਕੋਈ-ਕੋਈ, ਅਮੀਰ ਇਹ ਵੀ ਬੱਚਾ ਦੇਖਿਆ ਅਹ ਇੱਕ ਕੋਈ ਬੱਚਾ ਹੈ, ਮੈਂ ਵੀ ਦੇਖਿਆ ਅਮੀਰਾ ਦਾ ਜੋ ਮਿਹਨਤ ਕਰਕੇ, ਉਹ ਆਪਣਾ ਆਪਣੇ ਸ਼ੌਕ ਪੂਰੇ ਕਰਦਾ
ਬਿਲਕੁਲ ਆਪਣੀ ਕਮਾਈਆਂ ਤੇ ਸ਼ੌਂਕ ਪੂਰੇ ਕਰੀ ਦੇ ਜੇ ਕਹੋ, ਉਹ ਮਾਂ ਪਿਓ ਦੀ ਸਿਰ ਤੇ ਸ਼ੋ ਪਰੇ ਕਰੀਏ, ਤੇ ਫੇਰ ਇਹ ਤੇ ਗਲਤ ਹੈ, ਨਾ ਬਈ ਕਮਾਓ ਤੇ ਸ਼ੌਂਕ ਪੂਰੇ ਕਰੋ ਅਸੀਂ ਨੀ ਮਨਾ ਕਰ ਰਹੇ ਤੋ, ੳਹ ਜਦ ਇੱਕ ਵਾਰੀ ਬੱਚੇ ਨੂੰ ਕਮਾਣ ਦੀ ਆ ਜਾਂਦੀ ਨਾ ਅਕਲ ਤੇ ਫਿਰ ਉਹਨੂੰ ਉਹਨੂੰ ਖਰਚ ਕਰਨ ਦੀ ਵੀ ਅਕਲ ਆ ਜਾਂਦੀ ਏ, ਜਦ ਮਿਹਨਤ ਨਾਲ ਪੈਸੇ ਬਈ ਮਾਂ ਪਿਓ ਨੇ ਕਮਾਏ ਤੁਹਾਨੂੰ ਕਿਹੜਾ ਦੁੱਖ ਹੈ, ਖਰਚ ਕਰਨ ਲੱਗੇ ਜਦ ਆਪ ਕਮਾਉਂਦੇ ਆ ਨਾ ਨਿਕਲ ਕੇ, ਤੇ ਫਿਰ ਖਰਚ ਕਰਨ ਚ ਵੀ ਉਹਨਾਂ ਨੂੰ ਪਤਾ ਲੱਗਦਾ ਏ।
ਕਰਾ ਸਕਦਾ ਏ। ਉਸ ਤੋਂ ਬਾਅਦ ਨੀ ਮਾਂ ਪਿਓ ਦੀ ਵੀ ਹਾਰ ਹੋ ਜਾਂਦੀ, ਫੇਰ ਉਸ ਤੋਂ ਬਾਅਦ ਕੇ ਬੰਦਾ ਮਾਂ ਪਿਓ ਵੀ ਤੱਖ ਜਾਂਦਾ ਕਿ ਬਾਈ, ਆਪਦੇ ਬੱਚੇ ਆਪਣੇ ਆਪ ਹੀ ਕਰੋ।।
ਬਾਈ ਅਸੀਂ ਵੀ ਤੇ ਬੁਢਾਪਾ, ਆਪਣਾ ਦੇਖਨਾ ਨਾ ਅਸੀਂ ਵੀ ਤੇ ਹੁਣ ਬੁੱਢੇ ਹੋ ਰਹੇ ਹਾਂ, ਧੀਰੇ-ਧੀਰੇ ਤੇ ਫੇਰ ਸਾਡੇ ਵੀ ਹੱਥ ਪੈਰ ਚ, ਜਾਨ ੳਨੀ ਹੈ ਨੀ ਅਸੀ ਵੀ ਆਪਣੇ ਬੁਢਾਪੇ ਵਾਸਤੇ ਕੋਈ ਜੋੜ ਜਾੜ ਕੇ ਰੱਖਣਾ ਬਾਕੀ ਇਹ ਕਿ ਕੰਮ ਤੇ ਦੇਖੋ, ਕਿਹੜੀ ਵੀ ਉਮਰ ਚ ਕੀਤਾ ਜਾ ਸਕਦਾ ਕਰਨਾ ਚਾਹੀਦਾ ਵੀ ਹੈ, ਵਿਹਲੇ ਬਹਿਣਾ ਵੀ ਨੀ ਚਾਹੀਦਾ ਬੰਦੇ ਨੂੰ
ਉਹੀ ਨਾ ਹੁਣ ਚਾਲੀ ਸਾਲ ਦੀ ੳਮਰ, ਮੇਰੀ ਉਮਰ ਹੈ ਹੁਣ ਮੈਂ ਚਾਲੀ ਸਾਲ ਤੋ ਮੈਂ ਹੁਣ ਮੁੰਡੇ ਦੀ ਮੇਰੀ ਉੱਨੀ ਵੀਹ ਸਾਲ ਦੀ ਆ ਹੈ, ਮੈਂ ਹੁਣ ਮੈਂ ਕਿਹਾ ਮੇਰੀ ਤਾਂ ਹਾਰ ਹੋ ਗਈ ਹੁਣ ਨਹੀ, ਮੈਂ ਕੁਛ ਕਰ ਸਕਦੀ, ਤੈਨੂੰ ਪੜ੍ਹਾ ਲਿੱਤਾ ਇੰਨੇ ਵੱਡੇ ਸੀ ਬੀ ਐਸ ਉਸ ਵਿੱਚ ਮੈ ਤਿੰਨ ਬਾਰਵੀਂ ਕੀਤੀ ਆ ਮੈਂ ਕਿਹਾ ਹੁਣ ਨੀ ਮੇ ਮੇਰਾ ਹਾਰ ਗਈ ਹੁਣ ਆਪਦਾ ਡਰ ਮੈਨੂੰ ਨਾ ਕੁੱਛਦੇ ਹਜੇ ਮੇ ਮੇਰੇ ਹੱਥ ਚਲਦੇ ਆ ਆਪਣੇ ਬੁਢਾਪੇ ਵਾਸਤੇ ਰੱਖਾਂ ਹੂੰ,
ਉਹ ਤੇ ਹੈ ਹੀ ਆ, ਨਹੀ ਮੇਰਾ ਵੀ ਮੁੰਡਾ ਬੜਾ ਹੁਣ ਵੱਡਾ ਹੋ ਗਿਆ, ਮੈਂ ਵੀ ਇਹਨੂੰ ਬੜਾ ਹੁਣ ਚੀਕਾ ਮਾਰਦੀ ਹਾ ਤੇ ਬਈ ਕਰੋ, ਆਪਣੇ ਆਪ ਕਰੋ, ਭਾਵੇਂ ਛੋਟਾ ਜਿਹਾ ਕੰਮ ਕਰੋ ਲੇਕਿਨ ਕੰਮ ਕਰੋ ਛੋਟੇ-ਛੋਟੇ ਕੰਮ ਤੋਂ ਹੀ ਬੰਦਾ ਵੱਡਾ ਹੁੰਦਾ ਹੈ
ਹਾਂਜੀ, ਉਹੀ ਨਾ ਇਹਨਾਂ ਨੂੰ ਇੱਕ ਧੁੱਪ ਦੀ ਆਦਤ ਪਾਣੀ ਚਾਹੀਦੀ। ਨਹੀ ਤਾਂ ਕੋਈ-ਕੋਈ ਬੱਚਾ ਧੁੱਪ ਨੀ ਸਹਿਣ ਕਰਦਾ, ਇਹ ਜਿੰਨਾ ਧੁੱਪੇ
ਹੁਣ ਅਜੇ ਮੈਂਚਯੌਰਟੀ ੳਨੀ ਆਇ ਨ ਨਾ ਦੇਖੋ, ਨਾ ਜਿੰਮੇਦਾਰੀਆਂ ਸਭ ਕੁਛ ਸਿਖਾ ਦਿੰਦੀਆਂ ਨੇ ਜਿਵੇਂ-ਜਿਵੇਂ ਜਿੰਮੇਦਾਰੀ ਆਏਗੀ, ਉਵੇ-ਉਵੇ ਚੀਜ਼ਾਂ ਸਿੱਖ ਲੈਣਗੇ ਫਿਰ ਧੁੱਪ ਛਾ ਬਾਰਿਸ਼ ਸਬ ਕੁਛ ਨਹੀ ਦਿਸ ਫਿਰ ਸਾਨੂੰ ਦੇਖੋ ਸਾਨੂੰ ਵੀ ਤੇ ਆਉਂਦਾ ਸੀਗਾ, ਅਸੀ ਵੀ ਹੁਣ ਪੱਕ ਚੁੱਕੇ ਹਾ ਜਿਹੜੇ ਵੀ ਮਾਹੌਲ ਚ ਕਹਿ ਦੋ ਸਾਨੂੰ ਅਸੀਂ ਸਰਵਾਈਵ ਕਰ ਲੈਂਨੇ ਆਂ, ਜਿੱਥੇ ਕਿੱਥੇ ਕਹਿ ਦੋ ਉੱਥੇ ਅਡਜਸਟ ਕਰ ਲੈਂਨੇ ਆਂ। ਉਹ ਆਦਤ ਹੀ ਪੈ ਗੀ ਐ ਸਾਡੀ, ਏਦਾਂ ਬੱਚਿਆਂ ਦੀ ਵੀ ਪੈ ਜੇਗੀ। ਪਿਓ ਵੀ ਆਪਣੀ ਜ਼ਿੰਦਗੀ ਸੰਭਾਲਣਗੇ ਈ, ਸਭ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਲਾਏਗਾ ਈ। ਬਾਕੀ ਆਪਣਾ ਕੰਮ-ਕਾਰ ਤੇ ਕਰਨਾ ਹੀ ਚਾਹੀਦਾ ਐ, ਨੌਕਰੀਆਂ ਬੇਕਾਰ ਦੀ ਚੀਜ਼ ਐ ਨੌਕਰੀ, ਕਿਸੇ ਦੀ ਨੌਕਰੀ ਕਰਨ ਤੋਂ ਅੱਛਾ, ਆਪਣਾ ਛੋ ਛੋਟਾ ਜਾਂ ਵਪਾਰ ਕਰ ਲੈ, ਉਹ ਜ਼ਾਦਾ ਵਧੀਆ।
ਬਹੁਤ ਵਧੀਆ, ਨਾਲ ਆਪਾਂ ਅੱਗੇ ਹੋ ਹੋਰਾਂ ਨੂੰ ਵੀ ਵੀ ਕੰਮ ਲੈਣ ਲਾ ਸਕਦੇ, ਕੰਮ ਕਰਨੇ ਦੀ
ਓਹੀ, ਚਲੋ ਠੀਕ ਹੈ ਜੀ।
ਸੈਟ ਅ ਸ਼ੋਰੂਮ ਪਾ ਕੇ ਬੈਠ ਜਾਂਅਗੇ। ਕੱਲ੍ਹ ਨੂੰ ਓਹ ਪੰਜ- ਪੰਜ ਦਸ ਬੰਦੇ ਥੱਲੇ ਕੰਮ ਤੇ ਲ ਲਾ ਲਵਾ ਸਕਦੇ।
ਹੂੰ, ਚਲੋ ਚੰਗਾ ਏ ਫਿਰ ਨਾ ਕੋਈ ਆਇਆ ਹੈਗਾ, ਮੈਂ ਦੇਖਾ ਬਾਹਰ ਨੋਕ ਨੋ ਓਹ ਕਰ ਰਿਆ ਕੋਈ ਗੇਟ। ਤੇ ਦਰਵਾਜਾ ਖਟਖਟਾ ਰਿਆ, ਕਰਦੀ ਫਿਰ ਮੈਂ ਗੱਲ।
ਹਾਂਜੀ, ਚਲੋ ਮੈਂ ਅ ਕੋ ਮੈਨੂੰ
ਚਲੋ ਹਾਂਜੀ, ਓਕੇ- ਓਕੇ -ਓਕੇ ਜੀ, ਸਾਸ ਰੀ ਕਾਲ।
ਸ਼ਸਰੀ ਕਾਲ, ਸ਼ਸਰੀ ਕਾਲ ਭਾਬੀ, ਭੈਣ ਜੀ -ਭੈਣ ਜੀ।
ਆਪ ਈ ਕੱਟਨ